ਹੈਲੋ
ਹੈਲੋ
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਅੰਜਲੀ। ਤੁਹਾਡੀ ਆਵਾਜ਼ ਬੜੀ ਘੱਟ ਆਉਂਦੀ ਹੈ। ਵਧੀਆ ਤੁਸੀਂ ਦੱਸੋ? ਹਾਂ- ਹਾਂ ਕੁਛ ਸਹੀ ਹੈ।
ਬਸ ਕੁਛ ਨੀ ਹੁਣੇ, ਰੋਟੀ- ਰੂਟੀ ਖਾ ਕੇ ਹਟੇ ਸੀ। ਤੁੂੰ ਹੀ ਦੱਸੋ ਰੋਟੀ ਰੂਟੀ ਖਾ ਲਈ?
ਹਜੇ ਕਿੱਥੇ ਅਜੇ ਸੜਕ ਫਿਰ ਸੜਕ ਪਰੋਣੀ ਨੇ ਕੱਲ ਵੱਡੀ ਮਾਮੀ ਆਈ ਅੱਜ ਛੋਟੀ ਮਾਮੀ ਆਈ।
ਅੱਛਾ -ਅੱਛਾ ਵਧੀਆ, ਫਿਰ ਚ ਉਹ ਹੋਣ ਦੀ ਕੀ ਸੀ ਤੇ ਇੰਨੀ ਘੱਟ ਆਵਾਜ਼ ਕਿਉ ਆਉਂਦੀ? ਉਹ ਤਾਂ ਹੈ ਗਾਂਈ ਐ।
ਹਰ ਜ਼ਿਆਦਾ ਵਜ਼ੇ
ਜਿਆਦਾ ਘੱਟ ਵਾਜ ਏ।
ਹੁਣ ਆਈ ਤੁਹਾਨੂੰ ਠੀਕ ਆਵਾਜ਼ ਹਾਂ? ਹੋਰ ਕੀ ਬਣਾਇਆ ਰੋਟੀ ਦੇ ਵਿੱਚ
ਅਸੀਂ ਮਟਰ, ਪਨੀਰ ਬਣਾਇਆ ਅੱਜ।
ਅੱਛਾ ਜੀ।
ਹਾਂ ਤੁਸੀਂ ਕੀ ਬਣਾਇਆ?
ਆਪ ਅ ਮਤਲਬ ਸਾਡਾ ਘਰ ਜਿਆਦਾ ਫਾਸਟ ਫੂਡ ਹੀ ਆਇਆ ਹੋਇਆ।
ਅੱਛਾ।
ਤੇ ਸਬਜ਼ੀ ਆਪਾਂ ਬਣਾਈ ਕੋਨੀ ਰੋਟੀਆਂ ਤੇ ਨਾ ਰਾਇਤਾ ਬਣਾਇਆ ਭੱਲੇ ਨੀ ਹੁੰਦੇ ਭੱਲੇ।
ਹਾਂ- ਹਾਂ।
ਭੱਲੋ ਦਾ ਰਾਇਤਾ ਨਾਲ ਚਟਣੀ ਹੈ।
ਅੱਛਾ- ਅੱਛਾ ਠੀਕ ਹੈ। ਸਹੀ ਗੱਲ ਯਾਰ। ਠੰਡੀਆਂ -ਠੰਡੀਆਂ ਚੀਜ਼ਾਂ ਦਹੀਂ ਭੱਲੇ ਆ ਹੀ ਖਾਣ ਦਾ ਮਨ ਕਰਦਾ ਹੈ।
ਤੂੰ ਤਾਂ ਖਾ ਲਈ ਖੀਰ, ਮੈਨੂੰ ਤਾਂ ਕਦੇ ਖਵਾਈ ਕੋਈ ਨਹੀਂ ਠੰਡੀ -ਠੰਡੀ ਖੀਰ।
ਕੋਈ ਨੀ ਤੂੰ ਦੱਸ ਕਦੋਂ ਖਾਣੀ ਆ, ਖੀਰ ਬਣਾ ਲਾਂਗੇ। ਤੇ ਤੂੰ ਵੱਧ ਗਿਆਦਾ ਸਕਰੀਮ
ਚੱਲ ਹੈਂ ਕਾਜੂ ਬਦਾਮ ਪਾ ਕੇ ਖੀਰ ਬਣਾ ਲਈ ਮੈਂ ਆਵਾਂਗੀ ਐ।
ਠੀਕ ਹੈ। ਠੀਕ ਹੈ ਉਹ ਕੋਮਲ ਮੈਨੂੰ ਪੁੱਛਣ ਦੀ ਸੀ ਕਹਿੰਦੀ ਫੇਰ ਦੱਸ? ਦੱਸ ਬਰਡੇ ਦਾ ਕੀ ਬਣਾਈ ਐ। ਮੈਂ ਕਿਹਾ ਮੈਂ ਕੀ ਦੱਸਾਂ ਤੂੰ ਦੱਸ।
ਹੂ
ਕਹਿੰਦੀ ਨਹੀਂ ਤੁਸੀਂ ਦੱਸੋ ਜਾਣਾ ਨਾ ਉੱਧਰ ਪਜੋੋਖੜਾ ਸਾਹਿਬ। ਮੈਂ ਕਿਹਾ ਅੱਛਾ ਜਾਣਾ ਐ। ਕਹਿ ਰਹੀ ਹਾਂ ਚੱਲਾਂਗੇ ਉਸ ਦਿਨ ਕਿਹਾ ਤਾਂ ਹੀ ਮੈਂ ਕਿਹਾ ਠੀਕ ਹੈ। ਚੱਲਾਂਗੇ ਮੈਂ ਕਿਹਾ ਵੈਸੇ ਓਦਣ ਮੀਂਹ ਵੀ ਦੱਸਿਆ ਹੋਇਆ ਠੰਡਾ ਮੌਸਮ ਸਮਝਿਆ ਵੀ ਕੱਲ ਠੀਕ। ਹੂ ਕਹਿੰਦੀ ਠੀਕ ਵੇਖ ਲਾਂਗੇ, ਉੱਧਰ ਚੱਲ ਲਾਂਗੇ।
ਪੁੱਛਿਆ ਵੀ ਕਿਵੇਂ ਜਾ ਕਿਵੇਂ ਜਾਣਾ ਐ।
ਨਾ ਨਾ ਮੈਂ ਕੁਛ ਨੀ ਪੁੱਛਿਆ।
ਅੱਛਾ। ਪਰਸੋਂ ਦੋਏ ਪਰਸੋਂ ਦੋਏ।
ਪਰਸੋਂ ਥੋੜੀ ਹੈ ਪਰਸੋਂ ਤਾਂ ਇੱਕ ਕੇ
ਹੂ ਹੂ ਪਰਸੇ ਇੱਕ ਐ ਕੱਲ ਤੇਈ ਐ।
ਹੂ
ਚਲ ਅੱਜ ਦਾ ਦਿਨ ਹੀ ਚਲਾ ਗਿਆ ਐ। ਅਗਲੇ ਦੇ ਦਿਨ ਹੁਣ ਅੱਗੇ ਨਹਾਣਾ ਸੋਹਣਾ ਈ ਇਹ ਖਾਗੇ।
ਦਿਨ ਮੀਟਿੰਗ ਵੂਟਿੰਗ ਜੀ ਐ। ਉਹ ਕਲਾਸ ਜ
ਕਿਵੇਂ ਟਾਈਪਿੰਗ ਕਰੇਗੀ ਪੰਜਾਬੀ ਚ
ਜਿਵੇ ਇੰਗਲਿਸ਼ ਚ ਕਰੀ ਦੀ ਹੈ। ਉਹ ਤੁਹਾਨੂੰ ਮੈਡਮ ਕੱਲ ਦੱਸ ਹੀ ਦੇਣਗੇ। ਹਾਂ।
ਹੂ
ਵੰਸ਼ ਕਰੇਗਾ ਟਾਈਪਿੰਗ ਵਾਲਾ। ਅੱਛਾ
ਪਰ ਇਨੇ ਵੰਸ਼ ਟਾਸਕ ਹੋਏ ਨੀ, ਸੌ ਤੇਰ ਹੋਏ ਇੱਕ ਸੌ ਅੱਸੀ ਮਿੰਟ ਕੋਲੇ
ਨਾ ਮੇਰੇ ਤਾਂ ਨਹੀਂ ਹੋਇਆ ਜੇ
ਅੱਛਾ। ਮੇਰੇ ਤਾਂ ਓ ਮੇਰੇ ਤਾਂ ਅੱਜ ਹੀ ਹੋ ਗਏ ਨੇ
ਹਾਂ। ਪਤਾ ਏ ਅਨਜਲੀ ਦੇ ਵੀ ਹੋ ਗਏ ਨੇ
ਹਾਂ, ਅੱਜਈ ਕੋ-ਕੋਮਲ ਨਾਲ ਹੋਈ ਗੱਲ?
ਹਾਂ ਹੋਈ, ਹੋਈ।
ਅੱਛਾ।
ਹੂ, ਮੈਂ ਉਹਨੂੰ ਦੋ ਵਾਰੀ ਫੋਨ ਕੀਤਾ ਸੀ ਨਾ ਸਵੇਰੇ ਤੇ ਉਹਨੇ ਮੇਰਾ ਫੋਨ ਨੀ ਚੁੱਕਿਆ ਸੀ। ਤੇ ਹਾਂ। ਫੇਰ ਕੀਤਾ ਸੀ ਮੈਂ ਸ਼ਾਮੀ ਜੀ ਫਰ ਚੁੱਕਿਆ। ਮੈਂ ਕਿਹਾ ਹਾਂ, ਹਾਂ ਹੁਣ ਤਾਂ ਮੈਂ ਕਿਹਾ ਬਰਡੇ ਆਂਡਿ ਐ। ਤੇ ਬੜਾ। ਐਟੀਟਿਊਡ ਆ ਗਿਆ ਕਿਤੇ ਪਾਰਟੀ ਨਾ ਦੇਣੀ ਪੈ ਜੇ ਹਾਂ। ਕਹਿੰਦੀ ਨਹੀਂ ਨਹੀਂ ਕਹਿੰਦੀ ਮੈਂ ਤਾਂ ਖੁੱਦ ਸੁਖਨਾ ਬੜੀ ਕਿ ਪਾਰਟੀ ਦੇਵਾ ਗੇ। ਕੇ ਮੈਨੂੰ ਤਾਂ ਖੁਦ ਹੋਏ ਮੈਂ ਕਿਹਾ ਨਾ ਐਟੀਟਿਊਡ ਆ ਗਿਆ। ਬਰਡੇ ਵਾਲੇ ਜਨਮ ਦਿਨ ਆ ਗਿਆ ਬੰਦਿਆਂ ਦਾ। ਕਹਿ ਦੀ ਅੱਛਾ ਐਵੇਂ ਦੀ ਗੱਲ ਨੀ
ਚ ਅੱਜ, ਅੱਜ ਨਾ ਬਸ ਮੌਸਮ ਠੀਕ ਸੀ ਧੁੱਪ ਨੀ ਸੀ ਬੱਦਲ ਸੀ ਪਰ ਗਰਮੀ ਸੀ ਅੱਜ ਬਹੁਤ
ਹਾਂ। ਅੱਜ ਪਰ ਹੁਣ ਇਸ ਟਾਈਮ ਥੋੜੀ ਥੋੜ੍ਹੀ ਹਵਾ
ਹਾਂਵਾ। ਚੱਲਦੀ ਪ ਹਾਂ ਮੈਂ ਵੀ ਵੇਖਿਆ ਜਾ ਕੇ ਚੱਲਦੀ ਵੀ
ਹਾਂ। ਪਰ ਗਰਮੀ ਫੋਲਿਆ ਪਤਾ ਗਰਮੀ ਕਾਹਦੀ ਏਸੀ ਏਸੀਆਂ ਦੀ ਗ ਨੀ ਏਸੀ ਵੀ ਤਾਂ ਕਿੰਨੇ ਲੱਗ ਗੇਏ ਨੇ ਜਿਹੜੀ ਏਸੀ ਗਰਮ ਹਵਾ ਛੱਡਦਾ। ਉਹ ਬਾਹਰ ਜਾਂਦੀ ਐ।
ਹਾਂ। ਸਾਡੇ ਪਿੰਡ ਸਾਰਿਆਂ ਦੇ ਘਰੇ ਏ-ਸੀ ਐ। ਐਵੇਂ ਕੋਈ ਘਰ ਨਹੀਂ ਹੈ, ਜਿਦੇ ਏ-ਸੀ ਨਾ ਹੋਏ।
ਸਾਡੇ ਘਰ ਸਾਡੇ ਪਿੰਡ ਆਪ ਸਾਡੇ ਘਰ ਦੋ ਏ-ਸੀ ਨੇ । ਹੋਰ ਦੱਸ।
ਬਸ ਰੋਟੀ ਖਾ ਰੋਟੀ, ਰੋਟੀ ਖਾਵਾਂਗੇ ਅਜੇ, ਅਜੇ ਖਾਧੀ ਕਦੋ?
ਠੀਕ ਹੈ। ਜੀ ਨਹੀਂ ਕਰਦਾ ਹੈਗਾ ਵੈਸੇ ਰੋਟੀ ਖਾਨ ਦਾ ਪਰ ਖਾਣੀ ਪੈਂਦੀ ਐ।
ਪਾਣੀ ਪੈਂਦੀ ਏ।
ਏਦਾਂ ਹੈ ਕਿ ਉਹ ਪਾਨੀ ਪੀ ਜਾਓ, ਪਾਨੀ ਪੀ ਜਾਓ।
ਰੋਟੀ ਨ ਪਾਨੀ, ਪਾਨੀ ਦੀ ਪਿਆਸ ਲੱਗਦੀ, ਪਾਨੀ ਨਾਲ ਪੇਟ ਭਰੀਤ ਜਾਂਦਾ ਮੇਰਾ।
ਮੇਰਾ ਆਪ।
ਹਾਂ, ਇੱਕ ਇੱਕ ਗਲਾਸ, ਇੱਕ ਇੱਕ ਗਲਾਸ ਫੁੱਲ ਇੱਕ, ਇੱਕ ਗਲਾਸ ਪੂਰਾ ਪਾਣੀ ਪੀ ਜਾਂਦੀ ਆਂ ਮੈਂ ਤੋ।
ਹਾਂ ਜਦੋਂ ਤੱਕ ਰੋਟੀ ਨਾ ਖਾਈਏ ਨਾ ਪਰ ਫਿਰ ਉਹ ਅਜੀਬ ਜਿਹਾ ਲੱਗਦਾ ਰਹਿੰਦਾ, ਧੱਕੇ ਨਾ ਖਾਨੀ ਪੈਂਦੀ ਹੈ ਫੇਰ।
ਹੂੰ। ਪਾਨੀ ਵੀ ਤਾਂ ਅੱਛਾ ਹੁੰਦਾ ਪੀਨਾ ਚਾਹੀਦਾ, ਕਹਿੰਦੇ, ਕਹਿੰਦੇ ਪਾਨੀ ਜ਼ਿਆਦਾ ਪਿਆ ਕਰੋ।
ਹਾਂ-ਹਾਂ, ਚਾਚੀ ਵਿੱਚ ਨਾ ਬੋਲੋ ਇਹਦੇ ਵਿੱਚ ਆ ਜਾਂਦੀ ਫਿਰ ਕੌਣ ਨਹੀਂ ਹੁੰਦੇ ਵਰਡਸ
ਹੋਰ ਸੁਨਾਓ ਕੀ ਬਨਦਾ ਪਿਆ?
ਬਸ ਕੁਛ ਨੀ ਬਨਨ ਦਿਆ, ਤੂੰ ਦੱਸ।
ਬਸ ਮੈਂ ਵੀ ਵਧੀਆ।
ਐਲ
ਮੈਂ ਹੋਰ? ਕੋਮਲ ਵੀ, ਕੋਮਲ ਤੋਂ ਮੈਂ ਕਿਹਾ ਹੋ ਜੇਂਗੀ ਤੂੰ ਬਾਈ ਸਾਲ ਦੀ।
ਹਾਂ ਮੈਂ ਉਹਨੂੰ ਪੁੱਛਣ ਦੀ ਸੀ, ਮੈਂ ਕਿੰਨੇ ਸਾਲ ਦੀ ਹੋ ਜੇਂਗੀ? ਕਹਿੰਦੀ ਬਾਈ, ਕਹਿੰਦੀ ਪਤਾ ਹੀ ਨਹੀ ਚੱਲਨ ।
ਪਤਾ ਹੀ ਨੀ ਲੱਗਦਾ, ਐਨ ਸਾਲ ਇੱਕ ਲੰਗੀ ਜਾਂਦਾ ਪਿਆ ਨਾ ਪਤਾ ਨੀ ਲੱਗਦਾ ਪਿਆ। ਉਹੀ ਕਹਿਨੀ ਮੈਂ ਕਿਹਾ ਬਾਈ-ਬਾਈ, ਅਗਲੇ ਸਾਲ ਫਿਰ ਤੇਈ ਦੀ ਹੋ ਜਾਾਂਗੀ ਮੈਂ।
ਹਾਂ, ਤੇ ਹੋਰ ਉਹ ਅੰਜਲੀ ਪੱਚੀ ਵੀ ਹੋਏਗੀ ਇਸ ਸਾਲ।
ਉਈ ਤੇਰੇ ਕਹਿੰਦੇ ਇਹ ਪਰਚੀ ਹੋਈਗੀ।
ਹਾਂ ਪੱਚੀ ਦੀ ਹੋਏਗੀ ਨਾ?
ਹਾ।
ਹਾਂ।
ਪਤਾ ਨੀ, ਮੈਂ ਸੂਟ ਪਾਓ, ਕਹਿੰਦੇ ਕਹਿੰਦੇ ਸੂਟ ਪਾਏ ਆਂਗੇ, ਪਾ ਲੋ, ਮੈਂ ਜਿਵੇਂ ਦਾਂ ਮੌਸਮ ਹੋਏਗਾ ਨਾ ਮੌਸਮ ਦੇ ਹਿਸਾਬ ਨਾਲ
ਮੌਸਮ ਦੇ ਹਿਸਾਬ ਨਾਲ ਹੀ ਨਾ ਸੂਟ ਫੇਰ ਮੇਰੇ ਸੂਟ ਤਾਂ ਮੈਂ ਉਲਮੋਸਟ ਸਾਰੇ ਉਹ ਪੂਰੀਆਂ ਬਾਵਾਂ ਦੇ ਰਖਵਾਏ ਹੋਏ ਨੇ। ਜੇ ਤਾਂ ਮੌਸਮ ਉਹਦਨ ਸਹੀ ਹੋਇਆ ਫੇਰ ਤਾਂ ਪਾ ਆਵਾਂਗੀ, ਨਹੀਂ ਤਾਂ ਟੀ ਸ਼ਰਟ ਪਜਾਮਾ ਹੋਈ ਲੋਟ ਸ਼ਰਟ ਯਾ ਜੀਨ ਟੋਪ ਪਾ ਕੇ ਆਨਾ ਪਏਗਾ।
ਮੈਂ ਮੇਰੇ ਨਾ ਮੈਂ ਵੀ ਨਾ, ਮੈਂ ਵੀ ਨਾ ਸੂਟ ਲਿੱਤਾ ਨੋਵਾ ਜਾ ਹੈਗਾ, ਕੋਟਨ ਦਾ ਐ ਪੂਰੀ ਮੇਰੀ ਵੀ ਪੂਰੀ ਹਾਂ ਬਾਜੂ ਮਤਲਬ ਤੱਕ ਆਂਦੀਆਂ ਨੇ। ਪੋਨੀ ਬਾਜੂ ਨੇ, ਹਾਂ ਉਹ ਮੈਂ, ਮੈਂ ਕਿਹਾ ਉਹ ਪਾ ਲਾ ਮੈਂ।
ਅੱਛਾ ਮੈਂ ਮੈਂ ਵੀ ਲਿੱਤਾ ਐ, ਮੈਂ ਪੂਰੀਆਂ ਬਾਵਾ ਦਾ ਸਵਾਇਆ ਐ। ਦੋ ਸੂਟ ਨਵੇਂ ਸਵਾਏ ਨੇ ਪਰ ਹੈ ਉਹ ਲਾਈਨਿੰਗ ਵਾਲੇ ਨੇ ਨਾ।
ਅੰਜਲੀ ਕਹਿੰਦੀ ਤੈਨੂੰ ਕਦੀ ਸੂਟ ਚ, ਸੂਟ ਚ ਵੇਖਿਆ ਕੋਨੀ, ਮੈਂ ਕਿਹਾ ਵੇਖ ਲਈ ਮੈਨੂੰ ਫਿਰ।
ਹਾਂ ਉਹ ਤਾਂ ਹੈ, ਮੌਸਮ ਸਹੀ ਹੋਏ ਫੇਰ ਤੇ ਪਾ ਆਵਾਂਗੇ ਨਹੀਂ ਤਾਂ ਇੰਨੀ ਗਰਮੀ ਚ ਪੈਂਦਾ ਨੀ ਹੈਗਾ।
ਦੌਲ ਦੱਸੀ ਹੋਈ ਏ।
ਹੈਂ?
ਸਾਰੇ ਕਹਿੰਦੇ ਪਏ ਨੇ ਕਿ ਬ ਮੀਂਹ ਦੋ ਦਾ ਦੱਸਿਆ ਹੋਇਆ।
ਸਾਰੇ ਹੀ ਕਹਿੰਦੇ ਨੇ ਇੱਕ, ਦੋ, ਤਿੰਨ, ਇਹ ਤਿੰਨ ਦਿਨਾਂ ਦਾ ਦੱਸਿਆ ਹੋਈਆ ਐ।
ਬਸ ਹ ਲਗਾਤਾਰ ਪਏ ਨਾ ਠੰਡਕ ਹੌਜੇ ਬਸ
ਹਾਂ ਸਹੀ ਗੱਲ
ਸਹੀ ਗੱਲ ਹੈ। ਥੋੜ੍ਹੀ‌, ਥੋੜ੍ਹੀ ਦੇਰ ਪ ਮੀਂਹ ਪਹਿਦਾ ਧੁੱਪ ਨੀਕਲਦੀ ਜਿਆਦਾ ਹੋ ਜਾਂਦੀ।
ਹਾ।
ਹਨਾ ਕਿ, ਦੋ ਚਾਰ ਬ ਇੱਕ ਪੈ ਗਿਆ ਬੂੰਦਾ ਧੁੱਪ ਨਿਕਲ ਜਾਂਦੀ ਹੈ ਫਿਰ ਹੋਰ ਜ਼ਿਆਦਾ ਗਰਮੀ ਹੁੰਦੀ ਹੈ
ਹਾਂਅ, ਮੀ ਪੈਜੇ, ਇੱਕ ਵਾਰੀ ਸਹੀ ਤਰਾ ਮੀ ਪੈਜੇ ਨਾ।
ਹਾਂ ਸਹੀ ਤਾਂ, ਹਾਂ ਲਗਾਤਾਰ, ਹਾਂ ਬਸ ਇੱਕ ਘੰਟਾ, ਅੱਧਾ ਘੰਟਾ
ਹਾਂ ਓ ਫੇਰ ਹੋਰ ਜ਼ਮੀਨ ਚੋਂ ਧਰਤੀ ਚੋਂ ਭੜਾਸ ਨਿਕਲਦੀ ਹੋਰ ਜ਼ਿਆਦਾ।
ਭੜਾਸ ਬੋਹਤ ਓ ਈ ਤੇ। ਮੈਂ ਤੇ, ਮੈਂ ਕ ਮ ਮੰਮੀ ਦੇ ਮੀ ਪੈ ਧੁੱਪ ਨਿਕਲੀ ਮੈ ਕਿਹਾ, ਗੈਡਾਂ-ਗੈਂਡੀ ਦਾ ਵਿਆਹ ਹੁੰਦਾ ਪਿਆ।
ਸਹੀ ਗੱਲ ਏ ਹਾਂ। ਹਾਂਅ
ਹੋਰ
ਹੋਰ ਬੱਸ ਕੁਸ ਨੀ ਤੂੰ ਦੱਸ।
ਕੌਮਲ ਕੈਂਦੀ ਮੈਂ ਆਪਣੀ ਚਾਚੇ ਦੀ ਕੁੜੀ ਨੂੰ ਲੈ ਲਾਂਗੀ ਨਾ ਸਾਡੀ। ਮੈਂ ਕਿਹਾ ਕੋਈ ਹੋਣਾ ਚਾਹੀਦਾ ਸਾਡੀ ਫੋਟੋਆਂ ਖਿੱਚਣ ਵਾਸਤੇ ਵੀ ਇਹ ਗੱਲ ਹੇਗੀ ਏ।
ਹਾਂ, ਹਾਂ
ਮਗਰ ਚ ਲੇਲੀ ਤੇਰਾ ਜਨਮ ਤੇ ਤੂੰ ਜੋ ਮਰਜ਼ੀ ਕਰ, ਜਿਹਨੂੰ ਮਰਜ਼ੀ ਨਾ ਲੈ ਕੇ ਆ।
ਸਹੀ ਗੱਲ ਹੈ। ਪਰ ਆਪਾਂ ਆਪਨਾ ਓਦਨ ਦਾ ਪਲੈਨ ਤਾਂ ਫਿਕਸ ਏ ਨਾ।
ਹਾਂ ਫਿਕਸ, ਫਿਕਸ ਬੇਟੇ ਫਿਕਸ ਏ।
ਕੇਕ-ਕੂਕ ਦਾ ਕਰ ਲਈ ਐਣ ਟਾਈਮ ਤੇ ਉਹ ਨਾ ਕਰੀ। ਹਾਂ ਰ ਮਤਲਬ ਕਿ ਸਾਢੇ ਕੁ ਅੱਠ ਵਜੇ ਤੱਕ ਚੱਲ ਜਾਗੇ ਉਹਦੇ ਘਰ। ਬਾਅਦ ਚ ਪਤਾ ਕੀ ਧੁੱਪ ਹੋ ਜਾਂਦੀ ਗਰਮੀ ਹੋ ਜਾਂਦੀ ਐ।
ਜਲਦੀ ਉਠ, ਜਲਦੀ ਉੱਠ ਜਾ ਗੇ ਨਾਅ ਧੋ ਕੇ ਸਰਪਰਾਈਜ਼
ਹਾਂ ਮਜ਼ਾ ਹੈਗਾ ਪੂਰਾ ਮੈਂ ਉਹਦਾ ਰੀਐਕਸ਼ਨ ਵੇਖ ਲੇਆ ਉਹਦਾ ਪੂਰੀ
ਸੁੱਤੀ- ਡੱਠੀ ਹੋਏ ਉਹਦੀ ਮੰਮੀ ਕਹਿ
ਹਾਂ ਨਹੀਂ ਕੀ ਪਤਾ ਉਹ ਪਾਲੇ ਈ ਨਹਾ ਧੋ ਕੇ ਬੈਠੀ ਹੋਏ। ਜਨਮ ਦਿਨ ਆਲੇ ਦਿਨ ਜਲਦੀ ਉੱਠ ਗੀ ਹੋਏ।
ਕਹਿੰਦੀ ਜਲਦੀ ਕਹਿੰਦੀ ਉਸੋ ਦੇਖ ਮੈਂ ਜਲਦੀ ਜਾਂਦੀ ਆ ਕਹਿੰਦੀ ਵੀ ਧੁੱਪ ਚੜ ਜਾਂਦੀ ਘਰ ਦੇ ਕੰਮ ਕਰਦੇ, ਕਰਦੇ
ਹੁੰਦੀ ਐ। ਕੀ ਪਤਾ ਓ ਝਾੜੂ ਲਾਦੀੰ ਹੋਏ ਤੇ ਆਪਾਂ ਪਹੁੰਚ ਜਈ਼ਐ ਉਧਰੋਂ
ਹ ਕਣ ਤੂੰ ਬਹਿ ਤੈਨੂੰ ਸਰਪਰਾਈਜ਼ ਦਿੱਤਾ ਮੈਂ ਚਾੜੂ ਮਣਨੀ ਤੂੰ ਕੇਕ ਕੱਟ ਜਾ ਕੇ।
ਨਈ ਵੇਖ ਇੱਕ ਗੱਲ ਸੁਣ ਆਪਾਂ ਜਾਵਾਂਗੇ ਤੇ ਕੀਵੇਂ ਮੈਨੂੰ ਤਾਂ ਸਮਝ ਨੀ ਆਂਦੀ। ਆਪਾਂ ਐਂਟਰੀ ਕਿਵੇਂ ਕਰਾਂਗੇ?
ਜਾਵਾਂਗੇ ਹੈਅ ਦਰਵਾਜ਼ਾ ਖੁੱਲ੍ਹਲਾ ਈ ਰਹਿੰਦਾ ਐ। ਬਾਹਰ ਵੇੜੈ ਹੁੰਦੇ ਦਾਦੀ ਬੈਠੇ ਹੁੰਦੇ ਚੁਲੇ ਕੋਲ। ਕਿਉਂਕਿ ਸਵੇਰੇ ਦੀ ਰੋਟੀੇ ਚੁੱਲ੍ਹੇ ਤੇ ਬਨਾਉਦੇ ਨੇ ਉਹ।
ਹੈਂ ਓ ਅੰਦਰ ਅੰਦਰ ਬੈਠੇ ਹੋਗੀ ਕੋਮਲ।
ਹਾਂ, ਯਾ ਤਾਂ ਆਪਾਂ ਇੱਕ ਕੰਮ ਕਰਾਂਗੇ ਤੂੰ ਕਰੀ ਯਾ ਉਹਦੀ ਮੰਮੀ ਨੂੰ ਕਹਿ ਦਾਂਗੇ ਉਹਦੀ ਅੱਖਾਂ ਤੇ ਪੱਟੀ ਬੰਦ ਦੋ, ਪਰ ਐਵੇਂ ਨੀ ਉਹਦਾ ਰਿਏਕ ਸ਼ਨ ਨੀ ਵੇਖਿਆ ਜਾਣਾ ਹੇਨਾ ਉਹਨੂੰ ਪਤਾ ਲੱਗ ਜਾਏਗਾ ਫੇਰ, ਆ ਇੱਕਦਮ ਅਚਾਨਕ ਜਾ ਕੇ ਕਵਾਂਗੇ।
ਉਹਨੂੰ ਪਤਾ ਏ ਮੰਮੀ ਦਿੰਦੀ ਹੈਗੀ ਸਰਪਰਾਾਈਜ਼ ਯਾ ਹੋਰ ਕੋਈ ਦਿੰਦਾ ਹੋਏਗਾ। ਉਹਨੂੰ ਪਾਵੇ ਸ਼ੱਕ ਪੈਜੇ।
ਨਈ ਮਤਲਬ ਕਿ ਐਵੇਂ ਸਿੱਧਾ ਡਾਇਰੈਕਟ ਕੇਕ ਸਾਹਮਣੇ ਲੈ ਕੇ ਚੱਲ ਜਾਗੇ? ਯਾ ਵੈਵੇਂ ਪਿੱਛੇ ਲਕੋ ਕੇ ਲੈ ਕੇ ਜਾਈਏ।
ਪਿੱਛੇ ਯਾਰ ਨਾ ਕਿਵੇਂ ਕਵਾਂ
ਕਰਾਊਨ ਜਿਹਾ ਨਹੀਂ ਹੁੰਦਾ।
ਠੀਕ ਏ ਠੀਕਏ।
ਠੀਕ ਏ ਨਾ ਕਰਾਊਨ ਰੱਖ ਦਾਂਗੇ ਐਵੇਂ ਮਜ਼ਾ ਆਏਗਾ ਪੂਰਾ। ਇੱਕ ਉਹ ਵੀ ਤਾਂ ਲਿਆਨਾ ਉਹ ਪਟਾਕੇ ਜੇ ਆਲਾ।
ਪਟਾਕੇ ਵਾਲਾ?
ਹਾਂ ਵੇਖ ਜਿਵੇਂ ਇੱਕ ਬੰਦੇ ਨੇ ਕੇਕ ਫੜ ਲਿਆ ਹੋਏਗਾ ਸਾਡੇ ਚੋਂ ਇੱਕ ਬੰਦਾ ਕਰਾਊਨ ਫੜ ਲਏਗਾ ਇੱਕ ਬੰਦਾ ਉਹ ਪਟਾਕੇ ਜੇ ਆਲਾ ਫੜ ਲਏਗਾ।
ਕੋਈ ਖਾਲੀ ਹੱਥ ਨਹੀਂ ਹੋਣਾ ਚਾਹੀਦਾ ਸਾਰਿਆਂ ਦੇ ਪਰੇ ਹੱਥ ਹੋਣੇ ਚਾਹੀਦੇ। ਖਾਲੀ ਹੱਥ ਨੀ ਹੋਣਾ ਚਾਹੀਦਾ।
ਤੇ ਉਹ ਤੁਹਾਡੇ ਘਰ ਕੋਈ ਬਲੂਟੂਥ ਹੈਗਾ? ਹੈਂ ਸਪੀਕਰ ਆਲਾ।
ਸਪੀਕਰਸ ਸਪੀਕਰਸ ਹੈਗਾ ਤਾਂ ਦੁਕਾਨ ਤੇ ਪਿਆ।
ਅੱਛਾ। ਅੱਛਾ ਚੱਲ ਕੋਈ ਨੀ ਵੰਸ਼ ਨੂ ਵੰਸ਼ ਕੋ ਫੋਨ ਹੋਏਗਾ ਈ ਉਹਨੂੰ ਕਵਾਂਗੇ ਉਹਦੇ ਚ ਉਹ ਲਾ ਦੇ, ਸੋਂਗ ਲਾ ਦੇ।
ਟੇਮ ਕਿੰਨਾ ਹੋਇਆ?
ਟੇਮ ਵੇਖਨ ਗਈ ਗਯਾ ਸਾਢੇ ਗਿਆਰਾਂ ਮਿੰਟ ਹੋ ਗਏ ਚੱਲ ਠੀਕ ਏ, ਠੀਕ ਏ-ਠੀਕ ਏ।